ਸਤਿ ਸ੍ਰੀ ਅਕਾਲ ਜੀ- ਹੋਰ ਕਿਵੇਂ ਹੋ
ਹਾਂਜੀ ਠੀਕ ਆ ਤੁਸੀਂ ਦੱਸੋ-
ਹਾਂਜੀ ਬਸ ਵਧੀਆ ਤੁਸੀਂ ਦੱਸੋ ਅੱਜ ਖਾ ਖਾਣ ਵਿਚ ਕੀ ਬਣਾਇਆ-
ਅਸੀਂ ਖਾਣੇ ਤੇ ਬਣਾਈ ਆਲੂ ਚਣਿਆਂ ਦੀ ਸਬਜੀ ਤੇ ਰੋਟੀਆਂ- ਤੇ ਅੰਬ ਨਾਲ ਅਸ ਸਲਾਦ ਚ ਅੰਬ ਖਾਇਆ, ਹੋਰ ਉਹਦਾ ਹੀ ਸੀਜਨ ਐ ਨਾ ਹੁਣ
ਹਾਂਜੀ-ਹਾਂਜੀ ਇਹ ਤਾਂ ਹੈ ਹੋਰ ਦੱਸੋ
ਹਾਂਜੀ ਠੀਕ ਆ ਬਸ ਵਧੀਆ। ਕਰੀ ਚੱਲਦੇ ਆ ਕੰਮ ਸ ਦਿਨ ਚ ਤਾਂ ਬੀਜੀ ਹੁੰਦੇ ਆ ਹੁਣ
ਹਾਂਜੀ-ਹਾਂਜੀ, ਹਾਂਜੀ ਹੋਰ ਦੱਸੋ ਤੁਸੀਂ? ਔਨਲਾਈਨ ਖਰੀਦਦਾਰੀ, ਖਰੀਦਦਾਰੀ ਔਨਲਾਈਨ ਕਰਦੇ ਆ ਕਿ ਔਫਲਾਈਨ ਕਰਦੇ ਆ ਮਤਲਬ ਕੀ ਬਾਜ਼ਾਰ ਜਾ ਕੇ ਕੱਪੜੇ ਖ਼ਰੀਦਦੇ ਓ ਕੇ
ਬਜ਼ਾਰ ਜਾ ਕੇ ਕੇ ਮੈਨੂੰ ਅ ਬਜ਼ਾਰ ਜਾ ਕੇ ਖਰੀਦਦੇ ਆ ਔਫਲਾਈਨ ਅ ਕੱਪੜੇ ਪਸੰਦ ਨੀ ਆਂਦੇ ਤੇ ਗੁਡੀਆਂ ਵਾਸਤੇ ਲਏ ਐ ਇੱਕ-ਦੋ ਬਾਰੇ।
ਫਿਰ ਮੈਨੂੰ ਪਸੰ ਅਸੀਂ ਬਜ਼ਾਰ ਜਾਂਦੇ ਆ ਜ਼ਿਆਦਾਤਰ ਬਾਜ਼ਾਰ ਤੋਂ ਈ ਲੇ ਕੇ ਆਂਦੇ ਹੁੰਦੇ ਆ।
ਹਾਂਜੀ-ਹਾਂਜੀ ਏ ਤਾਂ ਹੈ, ਵੈਸੇ ਜਿਹੜੇ ਆਪਾਂ ਆਪ ਲੈ ਕੇ ਓਨੇ ਨਾ ਓ ਵਧੀਆ ਹੁੰਦੇ ਆ ਗੇ ਅ ਜਿਹੜੇ ਔਨਲਾਈਨ
ਹਾਂ, ਮੈਨੂੰ ਹਾਂ ਪਤਾ ਇੱਕ ਤਾਂ ਆਪਾਂ ਬਾਜ਼ਾਰ ਜਾ ਕੇ ਇੰਨਾ ਸਮਾਨ ਵੇਖਦੇ ਆ ਓਤੋਂ ਆਪਾਂ ਨੂੰ ਕੋਈ ਚੀਜ਼ ਪਸੰਦ ਆਂਦੀ ਆ ਨਾ।
ਹਾਂਜੀ-ਹਾਂਜੀ।
ਔਨਲਾਈਨ ਵੇਚਦੇ ਏ ਓ ਨਈ ਚੀਜ਼ ਸਈ ਹੁੰਦੀ ਅਸੀਂ ਦੇਖਿਆ ਹੈ ਲੇ ਕੇ ਚਾਰ-ਪੰਜ ਵਾਰ।
ਹਾਂਜੀ-ਹਾਂਜੀ, ਏ ਤਾਂ ਹੈ ਹੋਰ ਦੱਸੋ?
ਹਾਂ, ਕੋਈ ਚੀਜ਼
ਠੀਕ ਐ ਹੋਰ ਦੱਸੋ ਵੈ
ਫਿਰ ਇੱਕ ਏ ਮਾਰਕੀਟ ਸਾਡੇ, ਹਾਂਜੀ ਬੋਲੋ
ਮੈਂ ਐਵੇੈਂ ਪੁੱਛਦੀ ਪਈ ਸੀ ਤੁਆਨੂੰ ਤੁਸੀਂ ਮਤਲਬ ਕੀ ਅੱਜ-ਕੱਲ ਦੇ ਕੱਪੜੇ ਪਸ ਪਾਉਣਾ ਪਸੰਦ ਕਰਦੇ ਓ ਕਿ ਵੈਸੇ ਜਿਹੜੇ ਆਪਣੇ ਪੁਰਾਣੇ ਰਵਾਜ ਦੇ ਚੱਲਦੇ ਸੀ ਓਵੇਂ ਦੇ।
ਨਈ, ਅਸੀਂ ਵੀ ਓ ਨਈ ਪੁਰਾਣੇ ਰਿਵਾਜ਼ ਦੇ ਨੀ ਜਿਹੜੀ ਨਈ ਚੀਜ਼ ਚੱਲਦੀ ਐ ਓਈ ਪਾਂਦੇ ਐ।
ਹਾਂਜੀ-ਹਾਂਜੀ, ਪਰ ਐਸ ਐਵੇਂ ਤਾਂ ਹੈਗਾ ਨਾ ਕਿਉਂਕਿ ਜਿਹੜੇ ਪਹਿਲਾਂ ਦੇਖੋ ਹੁਣ ਪੁਰਾਣੇ ਰਿਵਾਜ਼ ਚ ਕੱਪੜੇ ਚੱਲਦੇ ਸੀ ਹਨਾ। ਉਹ ਵਾਲੇ ਕੱਪੜੇ ਦੇਖੋ ਕਿੰਨੇ ਲੋਕ ਮਤਲਬ ਕਿ ਪੈਰਾਂ ਵਿਚ ਪੂਰੇ ਵੱਡੇ-ਵੱਡੇ ਤੇ ਪਹਿਨਦੇ ਸੀ ਲੋਕ ਪਰ ਅੱਜ-ਕੱਲ ਤਾਂ ਦੇਖ ਹੋਰ ਨਵੇਂ ਤੌਰ ਤਰੀਕੇ ਆਗੇ ਅੱਜ-ਕੱਲ ਤਾਂ ਕੱਪੜੇ ਅਦੁਨਿਕ ਹੋ ਗਏ ਹਨਾ ਸਾਰੇ, ਅੱਜ-ਕੱਲ ਤਾਂ ਜਿਹੜਾ ਈ ਨਵਾਂ ਤੌਰ-ਤਰੀਕਾ ਚੱਲਦਾ ਬਸ ਉਹਦੇ ਹਿਸਾਬ ਨਾਲ ਈ ਲੋਕੀ ਕੱਪੜੇ ਪਹਿਨਦੇ ਆ।
ਨਈ ਅਸੀਂ ਨੀ ਪਾਂਦੇ ਅਸੀਂ ਸੂਟ ਪਾਂਦੇ ਆ ਪਿਓ ਪੂਰੇ ਸੂਟ।
ਠੀਕ ਐ ਜੀ।
ਠੀਕ ਐ ਅ ਹਾਂਜੀ ਹ ਅਸੀਂ ਸਲਵਾਰ ਕੁੜਤਾ ਪਾਂਦੇ ਆ ਠੀਕ ਐ ਲੰਬਾ ਜਮਾ ਉਪਰ ਹੁੰਦਾ ਚੁੰਨੀ ਹੁੰਦੀ ਐ ਸਰ ਤੇ।
ਹਾਂਜੀ। ਨਈ-ਨਈ ਮੈਂ ਓ ਵਾਲੇ ਹਾਂਜੀ ਓ ਤਾਂ ਮੈਂ ਕੱਪੜੇ ਦੀ ਗੱਲ ਕਰਦੀ ਕਿਉਂਕਿ ਓ ਤਾਂ ਤੁਆਨੂੰ ਵੀ ਪਤਾ ਨਾ ਕਿੰਨੀ ਕ, ਤਰੀਕੇ ਚ ਓਈ ਕੱਪੜੇ ਚੁੱੱਕ ਕੇ ਪੈਂਦੇ ਸੀਗੇ ਮਤਲਬ ਕਿ ਅੱਜ-ਕੱਲ ਤਾਂ ਦੇਖੋ ਜਿਵੇਂ ਬ ਬੱਚੇ ਆ ਲੋਰਾਂ ਟੀਸ਼ਲਟਾ ਪਾਉਂਦੇ ਆ, ਅੱਜ-ਕੱਲ ਤਾਂ ਓਵੇਂ ਦਾ ਕੋਈ ਰਿਵਾਜ਼ ਵੀ ਹਨਾ ਓ ਉਵੇਂ ਗੱਲ ਕਰਦੀ ਪਈ ਸੀ ਕਿ ਤੁਆਨੂੰ ਉਵੇਂ ਦੇ ਕੱਪੜੇ ਪਸੰਦ ਆ ਕੇ ਵੈਸੇ
ਨਈ ਮੇਰੇ ਜਵਾਕ ਲੋਰ ਟੀਸ਼ਟ ਈ ਪਾਂਦੇ ਆ ਮੈਂ ਨਾਇਟ ਨੂੰ ਲੋਰ ਟੀ ਸ਼ਰਟ ਪਾਂਦੀ ਆ। ਤੇ ਹਾਂ ਅਸੀਂ ਸਵੇਰੇ ਉੱਠਦੇ ਆ ਨਾ ਸਾਨੂੰ ਨਾਹ ਕੇ ਓ ਫੁੱਲ ਪੈਂਦੇ ਐ ਕਿਉਂਕਿ ਬਾਹਰ ਨੀ ਜਾ ਸਕਦੇ ਅਸੀਂ
ਹਾਂਜੀ-ਹਾਂਜੀ ਇਹ ਤਾਂ ਹੈ। ਵੈਸੇ ਇੱਕ ਗੱਲ ਵੀ ਆ ਵੈਸੇ ਤੇ ਉਹ ਕੱਪੜੇ ਵਧੀਆ ਵੀ ਰਹਿੰਦੇ ਜਿਹੜੇ ਅੱਜ-ਕੱਲ ਚੱਲਦੇ ਆ ਨਾ ਓ ਖੁੱਲ੍ਹੇ ਹੁੰਦੇ ਆ ਓਨਾਂ ਵਿੱਚ ਵਧੀਆ ਹਵਾ, ਓਦਾ ਆ ਵਧੀਆ ਲੱਗਦੇ ਨੇ, ਗਰਮੀ ਬਹੁਤ ਜ਼ਿਆਦਾ ਹੋਈ, ਈ ਗਰਮੀ ਕਰਕੇ ਵੈਸੇ ਹੀ ਨੀ ਕਿਤੇ ਜਾਣ ਨੂੰ ਦਿਲ ਕਰਦਾ। ਤੁਸੀਂ ਦੱਸੋ ਤੁਹਾਡੇ ਗਰਮੀ ਵੀ, ਨਹੀਂ ਕਿਤੇ ਨੀ ਗਏ ਕਿਉਂਕਿ ਗਰਮੀ ਇੰਨੀ ਜ਼ਿਆਦਾ ਹੁਣ ਹੋਈ ਹੈ ਨਾ। ਕਿ ਕਿਤੇ ਵੀ ਜਾਣ ਨੂੰ ਦਿਲ ਨੀ ਕਰਦਾ ਵੈਸੇ ਤਾਂ ਬੰਦੇ ਨੂੰ ਐਵੇਂ ਹੁੰਦਾ ਕਿ ਯਾਰ, ਘਰੇ ਰਹੀਏ ਬਸ ਹਨਾ। ਘਰੇ ਰਹਿਣ ਨੂੰ ਜ਼ਿਆਦਾ ਦਿਲ ਕਰਦਾ ਕਿਉੰਕਿ ਗਰਮੀ ਚ ਕਿਤੇ ਵੀ ਜਾਣ, ਨੂੰ ਵੈਸੇ ਜੀਅ ਨੀ ਕਰਦਾ ਹੁੰਦਾ ਇੱਕ ਗਰਮੀ ਇੰਨੀ ਹੁੰਦੀ ਇੱਕ ਪੱਖੇ, ਕੂਲਰ ਵੀ ਅੱਜ-ਕੱਲ ਤਾਂ ਗਰਮੀ ਨੇ ਬਸ ਫੇਲ ਕੀਤੇ ਆ।
ਹਾਂਜੀ ਇਹ ਤਾਂ ਸਾਡੇ ਤਾਂ ਨਾ ਬਰਸਾਤ ਹੋ ਗਈ। ਇਧਰ ਕਈ ਵਾਰ, ਸਾਡੀ ਸਾਈਡ ਤਾਂ ਮੋਸਮਬੂਪਾ ਅਹ,
ਸਭ ਮੌਸਮ ਵਧੀ ਧੀਆ ਹੋ ਗਿਆ ਹੋਣਾ ਤੁਹਾਡੇ
ਹਾਂ ਸਾਡੇ ਇੱਕ, ਦਿਨ ਛੱਡ ਕੇ ਥੋੜ੍ਹੀ ਬਹੁਤ ਹੋ ਹੀ ਜਾਂਦੀ ਹੈ ਮੌਸਮ ਠੰਢਾ ਹੈ ਸਾਡੇ ਕੂਲਰ ਵੀ ਠੰਡੀ
ਅੱਛਾ, ਅੱਛਾ।
ਸਟਾਰਟਿੰਗ ਚ ਬਹੁਤ ਗਰਮੀ ਸੀਗੀ। ਬਹੁਤ ਜ਼ਿਆਦਾ ਤਾਪਮਾਨ ਸੀ ਇੱਧਰ ਵੀ ਹਾਂ। ਪਰ ਇਸ ਵਾਰ ਛੁੱਟੀਆਂ ਛੱਟਿਆ ਤੇ ਗਏ ਨੀ ਅਸੀਂ ਕਿੱਧਰ ਵੀ, ਕਰੇ ਹੀ ਰਹੇ ਬਸ ਹਾਂ ਆਪਦਾ ਹੀ ਕੰਮ ਕਰੀ ਜਾਂਦੇ ਆ।
ਸਾਡੇ ਵੈਸੇ ਇੱਧਰ ਗਰਮੀ ਇੰਨੀ ਜ਼ਿਆਦਾ ਉਹ ਰਹਿਣਾ ਹੀ ਬਹੁਤ ਜ਼ਿਆਦਾ ਮਤਲਬ ਕਿ ਇੰਨਾ ਕਿ ਆਪਾਂ ਕਮਰੇ ਘਰ ਤੋਂ ਬਾਹਰ ਤਾਂ ਕਿਤੇ ਵੀ ਨਹੀਂ ਜਾ ਸਕਦੇ ਇੰਨੀ ਗਰਮੀ ਆ।
ਹਾਂਜੀ ਹਾਂ ਇਹ ਤਾਂ ਹੈ ਪਰ ਇਸ ਵਾਰ ਛੁੱਟੀਆਂ ਸੀ ਗਏ ਨਹੀਂ ਕਿਸੀ ਏਧਰ ਘਰੇ ਹੀ ਏ ਬਸ
ਵੈਸੇ ਤੁਸੀਂ ਪੈਸੇ ਬਚਾਉਣ ਚ ਜ਼ਿਆਦਾ ਜਕੀਨ ਰੱਖਦੇ ਆ ਕਿ, ਖ਼ਰਚ ਕਰਨ ਚ'
ਦੇਖੋ ਬੱਚਿਆਂ ਦੀ ਥੋੜ੍ਹੀ ਬਹੁਤ ਖਆਹਿਸ਼ ਹੋਈ ਹੈ ਉਹ ਤੇ ਪੂਰੀ ਕਰਦੇ ਹੀ ਹੈ ਹਨਾ।
ਪਰ ਮੈਂ ਨਾ ਸਿੰਗਲ ਮਦਰ ਹੈ ਮੈਂ ਹਾਂ ਮੈਂ ਸਿੰਗਲ ਮਦਰ ਆ। ਕੁੜੀਆਂ ਦੀ ਪਰਵਰਿਸ਼ ਕਰਨੀ ਹੁੰਦੀ ਹੈ ਤੇ ਮੈਨੂੰ ਤਾਂ ਸੋਚ ਸਮਝ ਕੇ ਚੱਲਣਾ ਪੈਂਦਾ ਹੈ।
ਹਾਂਜੀ, ਹਾਂਜੀ ਇਹ ਤਾਂ ਹੈ।
ਹਾਂ ਫਿਰ ਇਹ ਵੀ ਹੈ ਵੀ ਬੱਚਿਆਂ ਦੀ ਖਵਾਇਸ਼ ਵੀ ਪੂਰੀ ਕਰਨੀ ਹੁੰਦੀ ਐ
ਹਾਂਜੀ, ਹਾਂਜੀ। ਅੱਜ ਕੱਲ ਵੈਸੇ ਵੀ ਜੇਕਰ ਆਪਾਂ ਸੋਚ ਸਮਝ ਕੇ ਪੈਸਾ ਖਰਚ ਕਰਾਂਗੇ ਨਾ, ਫੇਰ ਹੀ ਆ ਜੀ ਫੇਰ ਕੁਛ ਬਣਦਾ, ਕਿਉਂਕਿ ਅੱਜ ਕੱਲ ਮਹਿੰਗਾਈ ਇੰਨੀ ਬਹੁਤ ਜਿਆਦਾ ਹੋਈ, ਪਈ ਆ ਮੰਗਿਆਈ ਕਰਕੇ, ਮਤਲਬ ਕੀ ਸਾਰਾ ਕੁਛ ਹੀ ਮਤਲਬ ਕੀ ਬਹੁਤ ਜਾਦੇ ਮਹਿੰਗਾ।
ਹਾਂ।
ਹ
ਸਾਸ ਬਹੁਤ ਮਹਿੰਗਾਈ ਕਰਕੇ ਪਰ ਐ ਵੈ ਮੈਨੂੰ ਤੇ ਵੈਸੇ ਸੋਚ ਕੇ ਕਰਨਾ ਪੈਂਦਾ ਹੈ ਗੁੱਡੀਆ ਹੈ ਮੇਰੇਤੇ ਮੈਂ ਕੱਲੀ ਕਮਾਨ ਵਾਲੀ ਹੈ ਐਵੇਂ ਵੀ, ਐਵੇਂ ਵੀ ਗੁੱਡੀਆ ਦੀ ਵੀ ਮੈਂ ਖਵਾਇਸ਼ੇ ਪੂਰੀ ਕਰਨੀ ਹੈ ਕਲੇ ਤੇ ਖਵਾਇਸ਼ ਕੀ ਹੁੰਦੀ ਹੈ ਬੱਚੇ ਦੀ ਓਹੀ ਹੁੰਦੀ ਹੈ ਕੱਪੜਿਆਂ ਦੀ ਹੁੰਦੀ ਦੀ ਏ ਹਨਾ ਵੀ ਆਪਣਾ ਹਾਂ ਮਨਪਸੰਦ, ਕੱਪੜਾ ਪਾ ਲੇ, ਖਾ ਲੇ ਬਸ ਹਾਂ।
ਹਾਂਜੀ। ਹੋਰ ਦੱਸੋ ਤੁਸੀਂ ਟੀ ਵੀ ਜ਼ਿਆਦਾ ਦੇਖਦੇ ਹੋ ਕਿ ਫੋਨ।
ਅਸੀਂ ਟੀ ਵੀ ਵੀ ਚਲਾ ਕੇ ਰੱਖਦੇ ਹਾਂ ਸਾਰਾ ਦਿਨ ਤੇ ਫੋਨ ਤੇ ਵੀ ਲੱਗੇ ਰਹਿੰਦੇ ਮੇਰੇ ਫੋਨ ਤੇ। ਕੰਮ ਹੁੰਦਾ ਹੈ ਸਾਰਾ ਦਿਨ ਆਨਲਾਈਨ
ਠੀਕ ਹੈ ਜੀ ਵੈਸੇ ਤਾਂ ਐਵੇਂ ਹੁੰਦਾ ਨਾ ਵੀ ਅੱਛਾ ਅੱਛਾ ਉਹ ਵੈਸੇ ਤਾਂ ਇੱਕ ਗੱਲ ਆ ਫਣਾ ਫੋਨ ਦਾ ਆਪਾਂ ਨੂੰ ਫਾਇਦਾ ਵੀ ਆ ਪਰ ਨੁਕਸਾਨ ਵੀ ਬਹੁਤ ਜ਼ਿਆਦਾ ਜਿਵੇਂ ਕਿ ਦੇਖੋ ਜੇਕਰ ਆਪਾਂ ਫੋਨ ਤੇ ਸਾਰਾ ਦਿਨ ਲੱਗੇ ਰਹਿੰਦੇ ਹਾਂਜੀ
ਏ ਚੀਜ਼ ਤਾਂ ਸਈ ਸੀਗੀ ਤੇ ਪਰ ਏਨੂੰ, ਲੇ ਕੇ ਗ਼ਲਤ ਸੈਡ ਚੱਲ ਗਏ ਨਾ।
ਹਾਂਜੀ-ਹਾਂਜੀ।
ਹਾਂ, ਚੀਜ਼ ਤਾਂ ਬੋਤ ਸਈ ਸੀ। ਚਲ ਬੰਦਾ ਗਰ ਬੈਠੇ ਕੁਛ ਵੀ ਕਰ ਸਕਦਾ ਏ ਪਰ ਏਨੂੰ ਲੈ ਕੇ ਗ਼ਲਤ ਸਾਈਡ ਚੱਲ ਗਏ ਨਾ
ਹਾਂਜੀ-ਹਾਂਜੀ ਏ ਤਾਂ ਹੈ। ਵੈਸੇ ਟੀ ਵੀ ਦਾ ਆਪਾਂ ਨੂੰ ਇੱਕ ਐਵੇਂ ਫੈਦਾ ਹੁੰਦਾ ਕੇ ਹਾਂਜੀ-ਹਾਂਜੀ। ਹਾਂਜੀ। ਟੀ ਵੀ ਦਾ ਐਵੇਂ ਹੁੰਦਾ ਕੇ ਆਪਾਂ ਸਾਰੇ, ਕਿਵੇਂ? ਏਨੇ ਲਾਏਆ ਮੈਂ ਤਾਂ ਨੀ ਕੱਢੇ ਡਾਕ ਏਨੇ ਕੱਢ ਕੇ ਵਾਟਰ ਕੂਲਰ ਚ ਪਾਏਆ। ਹੈਲੋ। ਹੈਲੋ।
ਹਾਂਜੀ।
ਦੱਸੋ।
ਹਾਂਜੀ-ਹਾਂਜੀ ਵਾਜ਼ ਆਈ ਜਾਂਦੀ ਆ?
ਹਾਂਜੀ।
ਹਾਂ ਮੈਂ ਕੈਂਦੀ ਸੀ ਵੀ ਮੋਬਾਇਲ ਦੇ ਵਗੈਰ ਹੁਣ ਕੋਈ ਕੰਮ ਵੀ ਨੀ ਐ ਜਿੰਨਾ ਵੀ ਕੰਮ ਆਪਾਂ ਘਰੇ ਵੈ ਕੇ ਫੋਨ ਤੇ ਕਰ ਸਕ ਸਕਦੇ ਆ ਨਾ ਸਾਰਾ ਔਨਲਾਈਨ ਕੋਈ ਵੀ ਸਿਸਟਮ ਹੋਏ। ਕੋਈ ਚੀਜ਼ ਬਣਾਣੀ ਹੋਏ ਕੋਈ ਚੀਜ਼ ਮੰਗਵਾਣੀ ਹੋਏ, ਕੋਈ ਵੀ ਕੀ ਚੀਜ਼ ਕੋਈ ਦੇਖੋ ਸਾਰਾ ਕੁਛ ਮਬਾਏਲ ਚ ਹੋ ਜਾਂਦਾ ਐ। ਹਨਾ, ਪਰ ਖਰਚਾ ਵੀ ਫੇਰ ਓਨਾ ਈ ਹੋ ਗਿਆ ਨਾ ਕਿੰਨਾ ਵੱਦ ਗਿਆ ਖਰਚਾ ਸਾਰੀ ਚੀਜ਼ ਦਾ, ਮੋਬਾਏਲ ਤਾਂ ਆਪ ਚਾਰ ਪੰਜ ਸੋ ਰੁਪਏ ਮੋਬਾਇਲ ਚ ਈ ਜਾਂਦਾ ਐ।
ਹਾਂਜੀ-ਹਾਂਜੀ।
ਜਿੰਨੇ ਘਰ ਦੇ ਮੈਂਬਰ ਆ ਓਨਾਂ ਕੋਲੇ ਮੋਬਾਇਲ ਹੁੰਦਾ ਓਨਾਂ ਦਾ ਹੀ ਚਾਰਜ ਹੋ ਜਾਂਦਾ ਐ, ਦੇਖੋ ਬੋਤ ਏ ਜਾਦਾ ਹੋ ਜਾਂਦਾ ਏ ਨਾ
ਹਾਂਜੀ। ਵੈਸੇ ਤਾਂ ਟੀ ਵੀ ਦਾ ਆਪਾਂ ਨੂੰ, ਰਾਮ ਵੀ ਆ ਓਦੇ ਵਿੱਚ ਪੈਸੇ ਵੀ ਨੀ ਪਵੋਣੇ ਪੈਂਦੇ।
ਹਾਂਜੀ, ਨਈ ਅਸੀਂ ਟੀ ਵੀ ਵੀ ਦੇਖਦੇ ਆ ਜਦੋਂ ਖਾਣਾ ਹੁਣ- ਹਾਂਜੀ ਆਈ ਜਾਂਦੀ ਐ, ਆਤੇ ਟੀ ਵੀ ਵੀ ਦੇਖ ਲੈਂਨੇ ਆ ਕੋਈ ਦੋ ਚਾਰ ਸੀਰੀਅਲ ਦੇਖਣੇ ਹੁੰਦੇ ਐ। ਚਲਾ ਕੇ ਰੱਖ ਲੈਂਦੇ ਐ ਜਬ ਤਬ ਸੋਚਦੇ ਐ ਜਦੋਂ ਬੰਦ ਕਰਦੇ ਐ। ਕਰਦੇ ਤੇ ਫੇਰ ਚੱਲੀ ਜਾਂਦਾ ਸਾਡਾ ਟੀਵੀ।
ਹੋਰ ਤੁਸੀਂ ਫ਼ਿਲਮਾਂ ਵਗੈਰਾ ਦੇਖਦੇ ਓ? ਕੇੜੀਆਂ ਫਿਲਮਾਂ ਦੇਖਦੇ ਓ?
ਪੈਲਾਂ ਵੇਖਦੇ ਹੁੰਦੇ ਸੀ ਹਿੰਦੀ ਫਿਲਮਾਂ। ਹੁਣ ਤਾਂ ਫਿਲਮ ਦੇਖਣ ਨੂੰ ਟਾਇਮ ਈ ਨੀ ਮਿਲਦਾ ਜਮਾ ਈ।
ਹਾਂਜੀ।
ਪੈਲਾਂ ਪੁਰਾਣੀਆਂ ਤਾਂ ਮੈਂ ਜੀ ਹਾਂ ਪੁਰਾਣੀਆਂ ਫਿਲਮਾਂ ਤਾਂ ਬੋਤ ਵੇਖੀਆ ਹੋਈ ਆ। ਮੇਰੀ ਪਰ ਹੁਣ ਤਾਂ ਨੀ ਕੋਈ ਫਿਲਮਾਂ ਚ ਵੀ ਹੈ ਨੀ ਕੁਛ ਹੁਣ ਤਾਂ। ਪੈਲਾਂ ਆਲੀ ਫਿਲਮਾਂ ਸੋਣੀਆਂ ਹੁੰਦੀ ਸੀ ਪੂਰੇ ਕੱਪੜੇ ਹੁੰਦੇ ਸੀ ਹੈ ਨਾ। ਹੁਣ ਫਿਲਮਾਂ ਚ ਵੀ ਕੋਈ ਹੈ ਨੀ ਹਾਂ ਸੀਰੀਅਲ ਵੇਖ ਲੈਂਦੀ ਉ ਮੈਂ ਸਟਾਰ ਪਲੱਸ। ਤੇ ਡੰਗਲ ਤੇ ਹਾਂ ਮੈਂ ਸੀਰੀਅਲ ਵੱਧ
ਕੁੱਟੇ ਸੀ ਏਦੇ ਵਿੱਚ ਮੈਂ ਤਾਂ ਪਾਇਆ ਹੀ ਨੀ ਸੀ ਓਦੇ ਵਿੱਚ। ਹੋਰ ਦੱਸੋ!
ਬਸ ਅੱਜ ਮੈਂ ਨਾ ਕੰਮ ਬੌਤ ਕੀਤਾ ਸੀ, ਬਾਜ਼ਾਰ ਤੇ ਸਵੇਰੇ ਗਈ ਅੱਠ ਵਜੇ। ਮੈਂ ਆਪ ਦੋਸਮ ਨੂੰ ਨੋਕ ਦੇ ਘਰੇ ਆਈ ਆਂ। ਤੇ ਮੇਰ-ਅੱਜ ਤਾਂ ਮੇਰਾ ਬਹੁਤ ਬੁਰਾ ਹਾਲ ਹੋਇਆ ਪਿਆ ਸੀ, ਆ ਕੇ ਖਾਣਾ ਵੀ ਬਣਾਇਆ। ਹਾਂ! ਸਾਡੀ ਨਾ ਸਰਵੇ ਹੁੰਦੀ ਆ ਫੋਨ 'ਤੇ ਕ - ਹਾਂ, ਹਾਂਜੀ। ਹਾਂ। ਫੇਰ ਓ ਤਾਂ ਮੇਰੀ ਗੁੜੀਆ ਹੈਗੀ, ਚੱਲ ਛੁੱਟੀਆਂ ਕਰਕੇ ਕੰਮ ਕੁਮ ਕਰ ਲੇਤੀ ਹੈ। ਨੀ ਤੇ ਮੈਨੂੰ ਬੋਤ ਔਖਾ ਹੁੰਦੈ, ਆ ਕੇ ਕਰਨਾ ਸਾਰਾ ਕੰਮ।
ਓ ਲੈਟ ਬੰਦ ਕਰ ਦੋ। ਫੇਰ ਗਰਮੀ ਵੀ ਇੰਨੀ ਹੋ ਜਾਂਦੀ ਏ ਕਿ ਔਖਾ ਤਾਂ ਹੋ ਹੀ ਜਾਂਦੈ ਕੰਮ ਕਰਨ ਦਾ।
ਹਾਂਜੀ! ਚੱਲ ਆਪਣਾ ਐਂਡ ਹੋ ਗਿਆ! ਤੁਆਨੂੰ ਲਾਣੀ ਏ ਕਿ ਫੇਰ? ਤੁਸੀਂ ਕਾਲ ਆਓ ਮੈਨੂੰ।
ਹਾਂਜੀ-ਹਾਂਜੀ! ਠੀਕ ਏ ਜੀ, ਸਾਸ਼੍ਰੀਕਾਲ।